ਹੈਲੋ, ਸਸ੍ਰੀ ਕਾਲ ਭਾਜੀ। ਵਧੀਆ ਜੀ ਵਧੀਆ, ਤੁਸੀਂ ਸੁਣਾਓ ਜੀ?
ਸਭ ਵਧੀਆ ਠੀਕ-ਠਾਕ ਹੋਰ ਲੰਗਰ ਪਾਣੀ ਛੱਕ ਲਿਆ ਜੀ?
ਹਾਂਜੀ-ਹਾਂਜੀ, ਤੁਸੀਂ ਦੱਸੋ ਤੁਸੀਂ ਛੱਕ ਲਿਆ?
ਬਸ ਹੁਣੀ ਲੰਗਰ ਛੱਕ ਕੇ ਹਟੇ ਆ। ਬੈਠੇ ਸੀ ਨੀ ਮੈਂ ਕਿਹਾ ਚਲੋ ਕੋਲ ਕੀਤੀ ਜਾਵੇ।
ਹ ਅੱਛਾ-ਅੱਛਾ ਕਿੱਥੇ ਹੋ?
ਮੈਂ ਘਰੇ ਬਸ ਹੁਣੀ ਘਰੇ ਆਏ ਜੀ ਬਸ ਔਫਿਸ ਤੋਂ
ਹਾਂਜੀ, ਇੰਨੀ ਛੇਤੀ, ਇੰਨੀ ਛੇਤੀ।
ਸ਼ਨੀਵਾਰ ਹਾਫ ਡੇ ਹੁੰਦਾ ਨਾ ਸ਼ਨੀਵਾਰ ਸਾ ਹਾਫ ਡੇ ਹੁੰਦਾ ਵਾ।
ਅੱਛਾ-ਅੱਛਾ, ਸਾ ਅਸੀਂ ਤਾਂ ਮੈਂ ਤਾਂ ਔਫਿਸ 'ਚ ਹੀ ਬੈਠਾ ਹੋਇਆ ਹਾਂ।
ਚਲੋ ਵਧੀਆ, ਏ ਸੀ 'ਚ ਬੈਠੇ ਬੈਠੇ ਓ
ਹਾਂ, ਇਹ ਤਾਂ ਹੈ ਪਰ ਇਹ ਆ ਨਾ ਜਿਵੇਂ ਜਿਵੇਂ ਤੁਹਾਡਾ ਆਪਣਾ ਹਾਫ ਡੇ ਹੋ ਜਾਂਦਾ ਸ਼ਨੀਵਾਰ ਨੂੰ ਸਾਡਾ ਨੀ ਹੁੰਦਾ ਨਾ।
ਹਾਂ, ਪਰ ਇਹ ਸ਼ਨੀਵਾਰ ਆ ਕੇ ਘਰੇ ਥੋੜਾ ਕੰਮ ਕਰ ਲੈਂਦੇ ਆ ਜਿਹੜਾ ਪ੍ਰਸਨਲ ਕੰਮ ਹੁੰਦਾ ਕੋਈ ਬੰਦਾ ਉਹ ਕਰ ਸਕਦਾ ਵਾ।
ਹੋਰ ਦੱਸੋ?
ਬਸ ਵਧੀਆ, ਠੀਕ-ਠਾਕ।
ਹਾਂ, ਕੀ ਚੱਲ ਗਿਆ ਵਾ ਅੱਜ-ਕੱਲ੍ਹ
ਅੱਜ-ਕੱਲ੍ਹ ਤਾਂ ਬਸ ਅੱਜ ਮੀਂਹ ਹਲਕਾ-ਹਲਕਾ ਪਿਆ ਸੀ, ਮੌਸਮ ਵਧੀਆ ਹੋਇਆ ਪਿਆ ਵਾ । ਸਾਡੇ ਆਲੇ ਪਾਸੇ ਤਾਂ ਥੋਡੇ ਆਲੇ ਪਾਸੇ। ਅੱਜ ਕਣੀਆਂ ਪਈ, ਰਾਤੀ ਪਰਸੋਂ ਪਿਆ ਸੀ, ਮੀਂਹ ਤਾਂ ਰਾਤੀ ਬਹੁਤ
ਸਾਡੇ ਇੱਧਰ ਤਾਂ ਅੱਜ ਬਹੁ ਪਿਆ ਵਾ।
ਅੱਛਾ।
ਹਮ।
ਓਕੇ, ਸਾਢੇ ਆਲੇ ਪਾਸੇ ਤਾਂ ਬੱਦਲ ਜ਼ਰੂਰ ਸੀ। ਹਲ ਕਲੀਆਂ ਗਲੀਆਂ ਪਈਆਂ ਨੇ ਪਰ ਜ਼ਿਆਦਾ ਨੀ
ਮੀਂਹ ਦੇ ਕਾਰਨ ਤਾਂ ਹੁਣ ਹੋਰ ਜ਼ਿਆਦਾਆ ਗਰਮੀ ਲੱਗਣ ਲੱਗ ਗਈ।
ਆ ਇਹ ਤਾਂ ਗੱਲ ਹੈ ਕਿਉਂਕਿ ਧਰਤੀ ਹੀਟ ਨਿਕਲਦੀਆ ਨਾ, ਉਹਦੇ ਕਰਕੇ ਫਿਰ ਭੜਾਸ ਹੋ ਜਾਂਦੀ ਆ।
ਹਮ।
ਮੀਂਹ ਪੈਣ ਕਰਕੇ ਉਹ ਆਪਣਾ ਧਰਤੀ ਚੌ ਨਿਕਲ ਦੇ ਜਿਹੜੇ ਕੀੜੇ ਨੀ ਹੁੰਦੇ ਵਾਈਟ -ਵਾਈਟ ਜੇ। ਗਿੜੇ ਜਿ ਨਿਕਲ ਜਾਂਦੇ ਆ, ਉਹ ਉਡਣ ਵਾਲੇ
ਹੁਣੇ ਤਾਂ ਏਦਾਂ ਹੈਗਾ। ਏਦਾਂ ਹੈਗਾ ਬਾਲ ਤਾਂ ਖੜਿਆ ਹੀ ਨਹੀਂ ਜਾ ਰਿਹਾ ਇੱਕ ਮਿੰਟ ਵੀ।
ਮਿੰਟੋ ਨੂੰ ਪਸੀਨਾ ਆ ਜਾਂਦਾ ਵਾ, ਇੰਨਾ ਬੁਰਾ ਹਾਲ ਆ।
ਹਾਂ, ਕਿਉਂਕਿ ਹੀਟ ਨਿਕਲ ਰਹੀਆਂ ਆ ਨਾ ਧਰਤੀ ਦੇ ਵਿੱਚੋਂ।
ਧਰਤੀ ਚ ਹੀਟ ਨਿਕਲਦੀ ਪਈ ਆ, ਬਿਲਕੁਲ ਜੀ ਬਿਲਕੁਲ ਪਾਣੀ ਹੁਣ ਘੱਟੀ ਜਾਂਦਾ ਧਰਤੀ ਦੇ ਵਿੱਚੋਂ। ਦਿਨੋ ਦਿਨ ਤੇ। ਮੀਂਹ ਵੀ ਹੁਣ ਤੁਹਾਨੂੰ ਪਤਾ ਬੇ ਮੌਸਮੀ ਪਈ ਜਾਂਦੇ ਆ। ਅੱਗੇ ਕੀ ਹੁੰਦਾ ਤਿੰਨ -ਤਿੰਨ, ਚਾਰ -ਚਾਰ ਦਿਨ ਚਾਰ -ਚਾਰ ਦਿਨ ਲਗਾਤਾਰ ਮੀਂਹ ਪੈਂਦੇ ਸੀ, ਹੁਣ ਮੀਂਹ ਨਹੀਂ ਪੈਂਦੇ।
ਹਾਂ ਉਹ ਬਹ ਤੁਹਾਨੂੰ ਪਤਾ ਹੀ ਹੈ, ਅੱਗੇ -ਅੱਗੇ ਹੋਰ ਜੇ ਇੱਦਾਂ ਦਾ ਹੀ ਹੋਇਆ ਹਾਲ। ਤਾਂ ਫਿਰ ਤਾਂ ਗਰਮੀ, ਬਹੁਤ ਜ਼ਿਆਦਾ ਵੱਧ ਜੁੱਗੀ।
ਵੱਧ ਜਾਣੀ ਆ ਬਹੁਤ ਦਿੱਕਤ ਹੋ ਜਾਣੀ ਏ ਜੇ ਫਿਰ ਤਾਂ ਕਹਿੰਦੇ ਏਸੀ ਨਾਲ ਹੀ ਲੈ ਕੇ ਘੁੰਮਣਾ ਪਿਆ ਕਰਨਾ ਫੇਰ ਹਨਾ।
ਹਾਂ, ਬਹ ਇਹ ਆ ਨਾ। ਤੇ ਆਪਣਾ ਹਾਲੇ, ਤਾਂ ਚਲੋ ਫੇਰ ਵੀ ਵਧੀਆ ਵਾ ਥੋੜ੍ਹਾ ਜਿਹਾ ਮੌਸਮ। ਜੇ ਅੱਗੇ -ਅੱਗੇ ਉਹ ਫਿਰ ਮੌਸਮ ਇੱਦਾਂ ਦਾ ਆ ਜਾਂਦਾ ਵਾ ਕਿ ਜੇ ਮੀਂਹ ਪੈ ਗਿਆ, ਚਿੱਪ ਚੀਪੀ ਜਿਹੀ ਗਰਮੀ ਪੈਂਦੀ ਆ ਫਿਰ।
ਉਹ ਅਗਸਤ ਮਹੀਨੇ ਚ ਹੁੰਦਾ ਜੀ, ਅਗਸਤ ਮਹੀਨੇ ਚ। ਤੇ ਬਹੁਤ ਬੁਹਾ ਹਾਲ਼।
ਹਾਂ ਜੁਲਾ, ਇਹ ਮ ਇਹ ਜਿਹੜਾ ਮਹੀਨਾ ਚੱਲ ਪਿਆ, ਇਹਦੇ ਇਹ ਵਿੱਚ ਆਜੂਗਾ ਉਹੀ। ਗਰਮੀਆਂ।
ਹਾਂ ਉਹ ਚੀਪ -ਚੀਪਾ ਮੌਸਮ, ਮਾੜਾ ਜਿਹਾ ਤੁਸੀਂ ਬਾਹਰ ਨਿਕਲੋ ਨਾਲ ਹੀ। ਪਸੀਨਾ- ਪਸੀਨਾ, ਚਿੱਪ- ਚਿਪਾ। ਨਾ ਬੰਦਾ ਖਾ ਸਕਦਾ, ਨਾ ਪੀ ਸਕਦਾ ਨਾ। ਸੋ ਸਕਦਾ ਬੁਰਾ ਹਾਲ ਹੋ ਜਾਂਦਾ।
ਨਹਾ ਕੇ ਨਿਕਲੇ ਬੰਦਾ, ਇੱਕ ਮਿੰਟ ਚ ਨਹਾ ਕੇ ਨਿਕਲੇ ਬੰਦਾ।
ਬੋ । ਹਾਂ ਮਿੰਟ ਵਡੇ ਫਿਰ ਉੱਧਰ ਦਾ ਹੋ ਜਾਂਦਾ, ਬੰਦਾ ਦਸ ਮਿੰਟ ਬਾਅਦ ਹੀ, ਨਾਤੇ ਦਾ ਨਾ ਨਾਤੇ ਇੱਕ ਬਰਾਬਰ ਹੀ ਹੋ ਜਾਂਦਾ ਬੰਦਾ।
ਹੁਣ ਦੇ ਲੋਕ ਅਸੀਂ ਏਸੀ ਚ ਵੀ ਬੈਠੇ ਹੋਏ ਆ ਬਾਹਰ ਨਿਕ। ਨਿਕਲੀਏ, ਤਾਂ ਇੰਨੀ ਗਰਮੀ ਲੱਗਦੀ ਆ।
ਬੁਰਆਂ।
ਕਿਤੇ ਆ ਨਹੀਂ ਸਕਦੇ ਜਾ ਨਹੀਂ ਸਕਦੇ ਕੁਛ ਨਹੀਂ।
ਜਨਾਬ ਏਸੀ ਵਾਲਾ ਬੰਦਾ, ਤਾਂ ਬੰਦਾ ਬਾਹਰ ਘੁੰਮੀ ਨੀ ਸਕਦਾ, ਜੇ ਆਪਾਂ ਲਗਾਤਾਰ ਏ। ਏਸੀ ਚ ਰਹੀਏ ਨਾ ਤੇ ਏਸੀ ਚ ਨਿਕਲ ਕੇ ਦਮ ਬਾਹਰ ਜਾਈਏ, ਉਹਦੇ ਲਈ ਤਾਂ ਮਤਲਬ ਬਹੁਤ ਵੱਡਾ ਚੈਲੇਂਜ ਹੋ ਜਾਂਦਾ।
ਇੱਕ ਇਹ ਵੀ ਆ ਨਾ ਇਹ ਜਿੱਦਾਂ -ਜਿੱਦਾਂ ਗਰਮੀਆਂ ਪੈਂਦੀਆਂ ਨੇ। ਉਹ ਫਿਰ ਲੈਟ ਲਾਈਟ ਕੱਟ ਵੀ ਲੱਗ ਲੱਗਣ ਲੱਗ ਜਾਂਦੇ ਨੇ।
ਹਾਂ ਇਹ ਤਾਂ ਗੱਲ ਆ, ਫਿਰ ਪਾਣੀ ਦੀ ਉਹ ਪਾਣੀ। ਕੀ ਕਰਦੇ ਨੇ ਲਾਈਟ ਦੇ ਕੱਟ ਤਾਂ ਲੱਗਦੇ ਪਾਣੀ ਦੀ ਫਿਰ ਯੂਜੇਜ ਜ਼ਿਆਦਾ ਹੁੰਦੀ ਆ ਨਾ।
ਹੂੰਮ ਹੁਣ ਇਹੇ। ਇਹੀ ਕੰਮ ਆ ਜੇ ਲਾਈਟ ਕੱਟ ਲੱਗ ਜਾਵੇ, ਫਿਰ। ਇਨਵੇਟਰ ਤੇ ਏਸੀ ਚੱਲਦਾ ਨੀ। ਪੱਖਿਆਂ 'ਚ ਬੈ
ਚੱਲ ਤਾਂ ਨੀ ਤੇ ਪੱਖੇ ਚ ਬੈਠ ਉਹ ਵੀ ਹੈ ਤਾਂ ਬਿਮਾਰੀ ਦਾ ਘਰ ਹੀ ਆ। ਉਹੀ ਤਾਂ ਗੱਲ਼ ਆ, ਹੁਣ ਦੇਖੋ ਕਦੇ। ਗਰਮੀ ਕਦੇ ਤੇ ਇਹ ਆਪਾਂ ਏਸੀ ਚ ਵੜ ਜਾਨੇ ਆ ਕਦੇ ਬਾਹਰ ਨਿਕਲ ਪਸੀਨਾ ਆ ਜਾਂਦਾ। ਉਹ ਫਿਰ ਕੀ ਹੁੰਦਾ, ਸਰਦ ਗਰਮ ਹੋ ਜਾਂਦਾ ਬੰਦੇ ਨੂੰ।
ਹੁੰਮ, ਲੋਕੀ ਤਾਂ ਹੀ ਤਾਂ। ਹਾਂ, ਅੱਜ ਦੇ ਟਾਈਮ ਤੇ ਲੋਕੀ ਤਾਂ ਹੀ ਤਾਂ ਬਿਮਾਰ ਪੈ ਗਏ ਨੇ।
ਹਾਂ, ਉਹੀ ਇਮਿਊਨਿਟੀ ਵੀਕ ਹੋ ਜਾਂਦੀ ਨਾ ਬੰਦੇ ਦੀ।
ਹਮ ਕਿਉਕਿ ਧੁੱਪੇ ਨਿਕਲਦੇ ਆ ਤਾਂ ਗਰਮੀ ਦੇ ਵਿੱਚ ਤਬੀਅਤ ਖਰਾਬ। ਆਪਣਾ ਜੇ ਬੰਦਾ ਏ ਸੀ ਦੇ ਵਿੱਚੋਂ ਨਿਕਲੇ ਤਾਂ ਤਬੀਅਤ ਖਰਾਬ।
ਤਬੀਅਤ ਖਰਾਬ। ਪਹਿਲਾਂ ਦੇਖੋ ਜਾ ਪਹਿਲਾਂ ਕਿੰਨਾ ਵਧੀਆ ਟਾਈਮ ਹੁੰਦਾ ਸੀ। ਨਾ ਕੋਈ ਏ ਸੀ ਸੀ, ਨਾ ਕੋਈ ਪੱਖੇ ਸੀ। ਠੀਕ ਆ ਜੀ, ਪੇੜ-ਪੌਦੇ ਹੁੰਦੇ ਸੀ। ਦੂਰ-ਦੂਰ ਤੋਂ ਜੰਗਲ ਹੀ ਜੰਗਲ ਹੁੰਦਾ ਸੀ। ਹਰਿਆਲੀ ਹੁੰਦੀ ਸੀ।
ਉਹੀ ਤਾਂ ਨਾ, ਅ ਅੱਜ ਦੇ ਟਾਈਮ ਤੇ, ਅੱਜ ਦੇ ਟਾਈਮ ਤੇ ਪੇੜ-ਪੌਦੇੇ ਵਾਤਾਵਰਨ ਵਧੀਆ ਨਹੀਂ ਹੈਗਾ ਤਾਂ ਕਰਕੇ।
ਹਾਂਜੀ-ਹਾਂਜੀ ਬਿਲਕੁਲ।
ਹੁਣ ਜੇ ਪੇੜ-ਪੌਦੇ ਹੁੰਦੇ ਤਾਂ, ਤਾਂ ਤਾਂ ਫੇਰ ਤਾਂ ਇੰਨੀ ਗਰਮੀ ਪੈਣੀ ਨਹੀਂ ਸੀਗੀ।
ਬਿਲਕੁਲ ਜੀ ਬਿਲਕਲ।
ਇੱਕ, ਇੱਕ ਇਹ ਵੀ ਹੋ ਗਿਆ। ਥਾਂ-ਥਾਂ ਤੇ ਜਗ੍ਹਾ- ਜਗ੍ਹਾ ਤੇ ਆਪਣਾ ਜਿੰਨੇ ਕ- ਇੱਕ ਘਰ ਵਿੱਚ ਤਿੰਨ-ਤਿੰਨ, ਚਾਰ-ਚਾਰ ਵਹੀਕਲ ਨੇ ਆਪਣਾ ਗੱਡੀਆਂ, ਬਾਈਕਾਂ ਦੋ-ਦੋ ਤਿੰਨ-ਤਿੰਨ ਤੇ ਪੋਲੂਸ਼ਨਣ ਉਹਦੇ ਕਰਕੇ।
ਵਧ ਵਾ ਤੇ ਵੀ ਕਰਕੇ ਕੀ ਹੁੰਦਾ ਵਾ ਕਿ, ਜਗ੍ਹਾ ਚ ਲੈ ਪੈਂਦੀ ਜਿਹੜੇ ਪੇੜ-ਪੌਦੇ ਮਾੜੇ ਮੋਟੇ ਘਰਾਂ 'ਚ ਲੱਗੇ ਹੁੰਦੇ। ਉਹ ਵੀ ਵੱਡਣੇ ਪੈ ਜਾਣ। ਗੱਡੀਆਂ ਖੜਾਣ ਵਾਸਤੇ ਪਾਰਕਿੰਗਾਂ, ਬਿਲਡਿੰਗਾਂ ਬਣ ਰਹੀਆਂ ਵੱਡੀਆਂ- ਵੱਡੀਆਂ।
ਅੱਜ
ਬਹੁਤ ਹੀ ਪਿਆਦਾ ਦੀਆਂ।
ਅੱਜ-ਕੱਲ੍ਹ ਇਹ ਵੀ ਏ ਨਾ ਜ- ਜਿੱਥੇ-ਜਿੱਥੇ ਆਪਣਾ ਪੇੜ-ਪੌਦੇ ਸੀਗੇ ਤੇ ਉਹ ਬਸ। ਜ਼ਮੀਨਾਂ ਲੋਕਾਂ ਨੇ ਲੈ ਲਈ ਉਥੇ ਫਲੈਟ ਇਹ ਉਹ ਬਣਾ ਤੇ। ਓਫਿਸ ਬਣਾ ਤੇ, ਤੇ ਰੈਂਟ ਤੇ ਮਾਰਕੀਟਾਂ ਬਣਾਤੀਆ। ਉਹੀ ਮਤਾ ਦਾ ਖਰਾਬ ਹੋ ਗਿਆ ਨਰਾਮ ਕਰਕੇ।
ਜਿੰਨੇ ਲੋਕੀ ਟੈਕਨੋਲੋਜੀ ਪਰ ਵਧੀ ਜਾਂਦੇ। ਉਨ੍ਹਾਂ ਇਨਵਾਇਰਮੈਂਟ ਇਨਵਾਇਰਮੈਂਟ ਖਰਾਬ ਹੋਈ ਜਾਂਦਾ ਵਾ, ਨਵੀਂ-ਨਵੀਂ ਟੈਕਨੋਲੋਜੀ ਦਾ ਕਰਕੇ। ਟੈਕਨੋਲੋਜੀਆ ਜ਼ਰੂਰ ਆ ਰਹੀਆਂ ਨੇ ਭਾਈ ਇਨਵਾਇਰਮੈਂਟ ਵੀ ਖਰਾਬ।
ਹੁਣ ਥਾਂ-ਥਾਂ ਤੇ ਤਾਂ ਇੰਨੀ ਵੱਡੀ-ਵੱਡੀ ਕੰਪਨੀਆਂ ਬਣਾਤੀਆਂ। ਤਾਂ ਕਰਕੇ, ਬਸ ਲੋਕ- ਕੀ ਫੇਗ ਉਹੀ ਆ ਨਾ ਆਪਣਾ ਪਿੰਡੋ ਲੋਕੀ ਆ। ਆ-ਆ ਕੇ ਸ਼ਹਿਰਾਂ ਵਿੱਚ ਰਹਿੰਦੇ ਆ। ਜੋਬ ਦੇ ਕਰਕੇ ਤੇ ਹਾਂ। ਮੰਨ ਲਓ ਕਿਤੇ ਕੋਈ ਜੰਗਲ ਜਾ ਪਿਆ ਵਾ ਉੱਥੇ ਥਾਂ ਕੱਢਲੋਗੇ ਉੱਥੇ ਫਲੈਟ ਬਣਾ ਦੂਗੇ।
ਉੱਥੇ ਫਲੈਟ ਬਣਾ ਦਿੰਦੇ ਬਿਲਕੁਲ ਜੀ ਬਿਲਕੁਲ। ਇਹਦੇ
ਹੁਣ ਇਹੇ।
ਓਹੀ ਤਾਂ ਗੱਲ, ਹੁਣ ਜੰਗਲ ਪਾਣੀ, ਤਾਂ ਖਤਮ ਹੁੰਦੇ ਜਾਂਦੇ ਪਿੰਡਾ ਦੇ ਵਿੱਚ ਵੀ ਹੁਣ ਲੋਕੀ ਜੋ ਪਹਿਲਾਂ ਖੇਤ-ਖੂਤ ਹੁੰਦੇ ਜਾ ਰਹੇ ਆ। ਜਗ ਕੀ ਕੇ ਘਰ ਬਣਾਦੇ ਆ ਤੇ ਉਹਦੇ ਕਰਕੇ। ਖੇਤੀ ਵੀ ਏ ਖਤਮ‌ ਹੁੰਦੀ ਜਾ ਰਹੀ ਏ। ਪੌਦੇ ਵੀ ਖਤਮ ਹੁੰਦੇ ਜਾ ਰਹੇ ਆ। ਤੇ ਗਰਮੀ ਰਿਹਾ ਵਾ।
ਜਿਵੇਂ ਹੁਣ ਮੰਨ ਲਓ ਤੁਸੀ ਤੇ ਮੈਂ ਕ ਜੇ ਕੋਈ ਥਾਂ ਲੈ ਲਈ ਆਪਣਾ।
ਦੋ-ਤਿੰਨ ਕਿੱਲੇ। ਉਹਦੇ ਵਿੱਚ ਫਲੈਟ ਬਣਾ ਦੂਗੇ।
ਜੀ। ਲੋਕਾਂ ਨੇ ਉਹੀ ਨਾ ਇਨਕਮ ਸੋਰਸ ਬਣਾਇਆ ਪਿਆ ਵਾ। ਇਹ ਨਹੀ ਦੇਖਦੇ ਪਏ ਕਿ ਸਾਡਾ ਵਾ ਲ ਬੰ ਘੱਟ ਆਉਦੇਦੇ
ਨਹੀਂ ਤਾਂ ਪਹਿਲਾਂ ਦੇ ਜਿਹੜਾ ਪਹਿਲਾਂ ਦਾ ਟਾਈਮ ਹੁੰਦਾ ਸੀਗਾ। ਉਹਦੇ ਵਿੱਚ ਸਾਨੂੰ ਇੰਨਾ ਗਰਮੀ ਦਾ ਪਤਾ ਨੀ ਲੱਗਦਾ ਸੀਗਾ।
ਪਤਾ ਹਾਂਜੀ। ਦੇਖਲੋ ਪੂਰੇ-ਪੂਰੇ ਦਿਨ ਧੁੱਪੇ ਖੇਡੀ ਜਾਣਾ ਵਾ। ਪਤਾ ਨੀ ਲੱਗਦਾ ਸੀ, ਜਦੋਂ ਨਿੱਕੇ ਹੁੰਦੇ ਸੀ।
ਹ
ਇਨਵਾਇਰਮੈਂਟ ਮ ਪਹਿਲਾਂ ਵਧੀਆ ਹੁੰਦਾ ਸੀ। ਪੂਰੇ-ਪੂਰੇ ਕਦੇ ਬੈਟ-ਬੋਲ ਖੇਡਣ ਨਿਕਲ ਗੇ ਕਦੇ ਕੁਛ ਖੇਡਣ ਨਿਕਲ ਗੇ ਬੰਟੇ ਖੇਡਣ ਲ
ਧੁੱਪੇ ਬਹਿ ਜੋ ਕੁਛ ਵੀ ਛਾਵੇ ਬਹਿ ਜੋ। ਹੁੰਦੇ ਸੀਗੇ ਥੱਲੇ।
ਬਿਲਕੁਲ-ਬਿਲਕੁਲ।
ਹਮ। ਅੱਜ ਦਾ ਟਾਈਮ ਤਾਂ, ਬਸ ਜਿਆਦਾ ਕਰਕੇ ਪੋਲੂਸ਼ਨਣ ਜਿਹੜਾ ਫੈਲ ਗਿਆ। ਹਨਾ। ਇਹਦੇ ਕਰਕੇ ਹੀ ਆ।
ਕਿ ਨਹੀਂ ਜੀ? ਹਾਂਜੀ, ਹੁਣ ਵਿਚਾਰੇ ਬਜ਼ੁਰਗ ਪਹਿਲਾਂ ਹੁੰਦੇ ਸੀ। ਘਰਾਂ ਤੇ ਘਰਾਂ ਦੇ ਵਿੱਚ ਉਹ ਵੀ ਬਚਾਰੇ ਘਰਦੇ ਬਾਅਦ ਜੋਂ ਪੇਟ ਲੱਗਿਆ। ਉੱਥੇ ਹੀ ਬੈਠੇ ਪਏ ਰਹਿੰਦੇ ਸੀ ਪੁਰੇ-ਪੁਰੇ ਦਿਨ ਜਾਂ
ਬਜ਼ੁਰਗ ਵੀ ਕਹਿੰਦੇ ਆ। ਸਾਨੂੰ ਤਾਂ ਏ ਸੀ ਚਾਹੀਦਾ ਵਾ ਬਸ। ਆਪਣਾ ਘ ਬੈਠੇ ਰਹੋ। ਨਹੀਂ ਪਹਿਲਾਂ ਹਾਂ। ਪਹਿਲਾਂ ਤਾਂ ਟਾਈਮ ਇਹ ਹੁੰਦਾ ਸੀਗਾ ਆਪਣਾ ਸਵੇਰੇ ਉੱਠ ਦੇ। ਸੈਰ ਲਈ ਨਿਕਲਕੇ, ਵੋਕ ਲਈ ਨਿਕਲ ਕੇ ਆਪਣਾ ਸਰੀਰ ਸਵਸਥ ਰਹਿੰਦਾ ਸੀਗਾ। ਅੱਜ-ਕੱਲ੍ਹ ਦੇ ਟਾਈਮ ਤੇ ਪੀਆ, ਖਾਇਆ ਆਪਣਾ। ਪੈ ਗਏ ਬਸ।
ਤੇ ਏ ਸੀ 'ਚ' ਸਭ ਪੈ ਗਏ। ਬਾਹਰ ਘੁੰਮਣ ਨੀ ਹੁੰਦਾ ਨਾ ਨਿਕਲ ਹੁੰਦਾ ਬੰਦੇ ਤੋਂ।
ਹਮ, ਅੱਜ-ਕੱਲ੍ਹ ਦਾ ਟੈਮ ਹੀ ਏਦਾਂ ਦਾ ਚੱਲ ਗਿਆ ਵਾ। ਇੱਕ ਇਹ ਵੀ ਆ ਨਾ ਕਿ ਜੇ ਬੰਦਾ ਸਵੇਰੇ ਨਿਕਲੇ ਲੁੱਟ- ਖੋਹ ਵਾਲੇ ਬਹੁਤ ਜ਼ਿਆਦਾ ਹੋਗੇ, ਅੱਜ-ਕੱਲ੍ਹ।
ਹਾਂ ਦੇਖੋ ਜੀ ਹਾਂ। ਇਹ ਵੀ ਗੱਲ ਆ ਜੀ ਹਰ ਜਗ੍ਹਾ ਇਹ ਪ੍ਰੋਬਲਮ ਬੜੀ ਆ ਰਹੀਆਂ ਨੇ। ਲਟਤਾ ਖਵਾੜੇ ਤੋਂ ਲੇਡੀਜ਼ ਸੇਫ ਨਹੀ ਆ, ਬੰਦੇ ਵੀ, ਬੱਚੇ ਸੇਫ ਨਹੀ ਆ। ਕਿ ਵੱਧ ਰਹੀ ਆ ਤੇ ਲੋਕੀ ਗਲਤ ਪਾਸੇ ਪਈ ਜਾਂਦੇ ਆ ਹਨਾ। ਜੋ ਮਾ ਹੋਲ ਹੋਇਆ ਪਿਆ।
ਉਹੀ ਆ ਨਾ ਫਿਰ ਬੰਦਿਆਂ ਕੋਲ ਕੰਮ ਹੈਨੀ ਗਾ। ਫੇਰ ਬੰਦਿਆਂ ਨੇ ਕਰਨਾ
ਗਲਤ ਪਾਸੇ ਹਾਂ ਗਲਤ ਪਾਸੇ। ਪੈ ਰਹੇ ਆ ਹਾਂ। ਕੁਛ ਨਸ਼ਿਆਂ ਨੇ ਖਰਾਬ ਕੀਤਾ ਆ, ਕੁਛ ਵੈਸੇ।
ਹਾਂਜੀ- ਹਾਂਜੀ।
ਚਲੋ, ਅਸੀ ਤਾਂ ਇਹ ਕਹਿੰਦੇ ਬਾਈ ਆਪਣਾ ਧਿਆਨ ਰੱਖੋ। ਆਪਣੀ ਫੈਮਿਲੀ ਦਾ ਧਿਆਨ ਰੱਖੋ, ਆਪਣਾ ਧਿਆਨ ਰੱਖੋ।
ਹਾਂ, ਹੋਈ ਆ ਨਾ ਆਪਣਾ ਟਾਈਮ। ਉਹੀ ਆਪਣਾ ਟਾਈਮ ਬਚਾਣਾ ਚਾਹੀਦਾ ਵਾ, ਹਰ ਥਾਂ ਤੋਂ।
ਬਿਲਕੁਲ ਜੀ, ਬਿਲਕੁਲ।
ਸੀ ਤਾਂ ਤਾਂਹੀ, ਤਾਂ ਹੀ ਆਪਣਾ ਘਰ ਤੋ ਬਾਹਰ ਵੀ ਨੀ ਨਿਕਲਦੇ, ਆਪਣਾ ਕੰਮ। ਕੰਮ ਤੋ ਘਰੇ, ਘਰ ਤੋਂ ਕੰਮ ਤੇ।
ਨਹੀ ਬਹੁਤ ਵਧੀਆ ਜੀ, ਵਧੀਆ ਗੱਲ ਆ ਆਪਣਾ। ਖੁਸ਼ ਰਹੋ, ਤੇ ਮਸਤ ਰਹੋ। ਚਲੋ, ਠੀਕ -ਠੀਕ ਏ ਜੀ, ਸ਼ਸ਼ੀ ਕਾਲ, ਸ਼ਸ਼ੀ ਅਕਾਲ।